ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਹਾਂਜੀ ਠੀਕ। ਤਾਂ ਹੋਰ ਸੁਣਾਓ ਤੁਸੀਂ?
ਹਾਂਜੀ ਹਾਂਜੀ ਮੈਂ ਵੀ ਵਧੀਆ।
ਹਾਂਜੀ ਹੋਰ ਅੱਜ ਕਿਸ ਕੁਛ ਨੀ ਬਸ ਬੈਠੇ ਸੀ ਵਿਹਲੇ ਹੋ ਕੇ।
ਅੱਛਾ ਅੱਛਾ ਹੋਰ ਘਰ ਪਰਿਵਾਰ ਸ ਠੀਕ ਐ ਸਭ।
ਹਾਂਜੀ ਸਭ ਠੀਕ ਨੇ ਤੁਹਾਡੇ ਠੀਕ ਐ ਸਭ। ਹਾਂਜੀ ਭਾਜੀ ਵੀ ਠੀਕ ਨੇ। ਹਾਂਜੀ ਹੋਰ ਸੁਣਾਓ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ।
ਬਸ ਮੈਂ ਬੈਠੀ ਸੀ ਤੇ ਹਾਲੇ ਬੱਚੇ ਆਪਣਾ ਲੱਗੇ ਹੋਏ ਸੀ ਨਾਨ ਧੋਣ ਮੈਂ ਕਿਹਾ ਬ ਭੈਣ ਜੀ ਨੂੰ ਫੋਨ ਕਰਕੇ ਪੁੱਛਾਂ, ਅੱਜ ਕੱਲ੍ਹ ਭੈਣ ਜੀ ਕੀ ਕਰਦੇ ਪਏ ਨੇ ਸੁਣਿਆ ਭੈਣ ਜੀ ਸਟਿਚਿੰਗ ਕਰਦੇ ਨੇ।
ਹਾਂਜੀ ਭੈਣਜੀ ਸਟਿਚਿੰਗ ਕਰਨੀ ਆ ਤੇ ਤੁਸੀਂ ਭੁੱਲ ਈ ਗਏ ਓ ਭੈਣ ਜੀ। ਤੁਹਾਡੇ ਤੇ ਮੇਰੇ ਕੋਲ ਕਿੰਨੇ ਸੂਟ ਪਏ ਦੇ ਨੇ ਸੀਨ ਵਾਲੇ ਤੁਹਾਡਾ ਇੱਕ ਸਾਲ ਹੋ ਗਿਆ ਨਾ। ਫੋਨ ਆਇਆ ਵੈ ਨਾ ਤੁਸੀਂ ਖੁਦ ਆਏ ਓ।
ਬਸ ਭੈਣ ਜੀ ਧਿਆਨ ਹੀ ਨੀ ਰਹਿੰਦਾ ਬਸ ਕੰਮ ਕਾਰ ਵਿੱਚ ਇੰਨਾ ਉਲਝੇ ਰਹਿੰਦੇ ਆ। ਹੁਣ ਵੀ ਮੈਂ ਫਿਰ ਵਿੱਚ ਰੇਡੀਮੇਟ ਦਾ ਉਹ ਆ ਗਿਆ ਜਾਂਦੇ ਸੀ ਬਜ਼ਾਰ ਰੇਡੀਮੇਡ ਪਸੰਦ ਆ ਜਾਂਦੇ ਸੀ ਉਹ ਲੈ ਆ ਦੇ ਸੀ ਤੇ ਹੁਣ ਮੈਂ ਉਈਓ ਮੈਂ ਫੋਨ ਕੀਤਾ ਮੈਂ ਕਿਹਾ ਭੈਣ ਜੀ ਨੂੰ ਪੁੱਛਾਂ ਓ ਸੂਟ ਮੇਰੇ ਕਦੋਂ ਤੱਕ ਸੀ ਕੇ ਦੋਗੇ।
ਹਾਂਜੀ ਭੈਣ ਜੀ ਤੁਹਾਡਾ ਸੂਟ ਤੇ ਹਾਂਜੀ ਕਾਫੀ ਦਿਨਾਂ ਦੇ ਸੀਤੇ ਹੋਏ ਨੇ ਤੁਹਾਡੇ ਸੂਟ।
ਅੱਛਾ ਸੀ ਦਿੱਤੇ ਸੀ ਤੁਸੀਂ ਭੈਣ ਜੀ। ਤੇ ਫੇਰ ਮੈਨੂੰ ਤੁਸੀਂ ਇੱਕ ਵਾਰੀ ਫ਼ੋਨ ਕਰਕੇ ਦੱਸਦੇ ਤਾਂ ਸਹੀ ਭੈਣ ਜੀ।
ਦੇਖੋ ਭੈਣ ਜੀ ਮੈਂ ਭਾਜੀ ਨੂੰ ਫੋਨ ਕੀਤਾ ਸੀ। ਤੁਹਾਡਾ ਫੋਨ ਲੱਗਿਆ ਨੀ ਸੀ ਮੈਨੂੰ ਮੈਂ ਭਾਜੀ ਨੂੰ ਫੋਨ ਕਰਤਾ ਸੀ। ਉਹਨਾਂ ਨੇ ਕਿਹਾ ਮੈਂ ਘਰ ਕਹਿ ਦਾਂਗਾ ਸ਼ਾਇਦ ਕੰਮ ਕਾਰ ਕਰਕੇ। ਕਿ ਨਹੀਂ ਯਾਦ ਰਹਿੰਦਾ ਤੇ।
ਰਹਿਣ ਹੀ ਦੋ।
ਹਾਂਜੀ ਹਾਂਜੀ ਹਾਂਜੀ। ਉਹਨਾਂ ਨੂੰ ਯਾਦ ਨੀ ਰਿਹਾ ਹੋਣਾ।
ਹਾਂ ਇਹ ਸਹੀ ਐ ਉਹਨਾਂ ਨੂੰ ਯਾਦ ਨਹੀਂ ਰਿਆ ਹੋਣਾ। ਭਾਜੀ ਨੂੰ ਕੁਛ ਭਾਜੀ ਨੂੰ ਵੈਸੇ ਵੀ ਨੀ ਯਾਦ ਰਹਿੰਦਾ ਕੁਛ।
ਹਾਂਜੀ।
ਹਾਂ।
ਭਾਜੀ ਨਾ, ਮਤਲਬ ਜਿਆਦਾ ਉਹਨਾਂ ਦਾ ਇੰਟਰਸਟ, ਆਪਣੇ ਮਤਲ, ਬਿਜਨਸ ਚ ਹੈਗਾ ਵ, ਭਾਜੀ, ਏਦਾਂ ਨੂੰ ਧਿਆਨ ਨੀ ਦਿੰਦੇ, ਹਾਂਜੀ।
ਨਹੀਂ, ਨਹੀਂ।
ਹਾਂਜੀ, ਉਹ ਇੱਕ ਭਾਜੀ ਥੋੜਾ ਆ ਗਏ ਨੇ। ਸਾਡੇ ਉਹ ਮਤਲਬ, ਇੰਨਾ ਧਿਆਨ ਤਾ, ਨਹੀਂ ਦਿੰਦੇ ਫੈਕਟਰੀ ਚ। ਉਹ ਮਤਲਬ, ਉਹਨਾਂ ਦਾ, ਬਾਹਰ ਵਾਲੇ ਪਾਸੇ ਧਿਆਨ ਹੈ।
ਹਾਂਜੀ। ਹਾਂਜੀ।
ਹਾਂਜੀ।
ਚਲੋ ਕੋਈ ਨਹੀਂ, ਜਿਵੇਂ ਟਾਈਮ ਨਿਕਲ ਜੇ, ਭੈਣ ਜੀ ਉਵੇਂ ਵਧੀਆ।
ਹਾਂਜੀ, ਕੋਈ ਨੀ ਤੁਸੀਂ ਲੈ ਜਾਣਾ, ਭੈਣ ਜੀ ਆ ਕੇ।
ਹਾਂਜੀ, ਕੋਈ ਨੀ ਭੈਣ ਜੀ, ਮੈਂ ਲੈ ਜਾਂਗੀ ਭੈਣ ਜੀ, ਇੱਥੇ ਬਾਜ਼ਾਰ ਗਈ ਸੀ, ਮੈਂ ਕਿਤੇ ਬਾਹਰ ਆਈ ਦੀ ਸੀ ਉੱਥੇ। ਭਾਂਡੇਆ ਦੀ ਦੁਕਾਨ ਖੁੱਲੀ, ਬੜੀ ਵਧੀਆ। ਉਹਦੇ ਕੋਲ ਬੜੇ ਸੋਹਣੇ -ਸੋਹਣੇ ਭਾਂਡੇ ਨੇ, ਇੱਕ ਸਟੈਂਡ ਹੈਗਾ ਸੀ, ਜੇ ਚਕਲਾ ਵੇਲਣਾ ਰੱਖਣ ਦਾ। ਤਵਾ ਰੱਖ ਲਿਆ, ਚਕਲਾ ਰੱਖ ਲਿਆ, ਵੇਲਨਾ ਰੱਖ ਲਿਆ। ਬਹੁਤ ਸੋਹਣਾ ਸਟੈਂਡ ਹੈਗਾ ਸੀ, ਭੈਣ ਜੀ ਮੈਂ ਲਿਆਈ ਹਾਂ, ਆਪਣੇ ਵਸਤੇ, ਭੈਣ ਜੀ ਤੁਸੀਂ ਤੁਸੀਂ ਲੈਣਾ ਹੈਏਗਾ, ਤੇ ਮੈਨੂੰ ਦੱਸਣਾ, ਮੈਂ ਤੁਹਾਡੇ ਹਸਤੇ ਵੀ ਲਿਆਵਾਂਗੀ, ਭੈਣ ਜੀ।
ਭੈਣ ਜੀ ਲੈ ਆਨਾ, ਜ਼ਿਆਦਾ ਮਿਹਨਗਾ ਤਾਂ ਨੀ ਹੈਗਾ।
ਨਹੀਂ, ਨਹੀਂ ਭੈਣ ਜੀ ਜ਼ਿਆਦਾ ਮਹਿੰਗਾ ਨਹੀਂ ਹੈਗਾ। ਬਸ ਦੋ ਸੌ ਦੇ ਵਿੱਚ-ਵਿਚ ਹੈਗਾ ਵੇ, ਡੇਢ ਦੋ ਸੌ ਦੇ ਵਿੱਚ, ਭੈਣ ਜੀ ਬੜਾ ਸੋਹਣਾ। ਸਟੀਲ ਦਾ ਸਟੈਂਡ ਬਣਿਆ ਦਾਵੇ, ਪਿੱਛੇ ਆਪਾਂ ਤਵਾ ਖੜਾ। ਕਰ ਲਾਂਗੇ, ਅੱਗੇ ਆਪਾਂ ਝਕਲਾ ਰੱਖ ਲਵਾਂਗੇ, ਅੱਗੇ ਵੇਲਣਾ ਰੱਖ ਵੇਲਿਨਾ ਰ। ਰੱਖਣ ਦੀ ਜਗ੍ਹਾ ਬਣੀ ਦੀ ਹੈ। ਬੜਾ ਸੋਨਾ ਬਣਦਾ ਹੈ, ਪਾਵੇ -ਪਾਵੇ। ਤੁਸੀਂ ਦੀਵਾਰ ਤੇ ਲਟਕਾ ਲਓ, ਜਿਵੇਂ ਸਾਹਮਣੇ ਤੁਸੀਂ ਲਟਕਾ ਵੀ ਸਕਦੇ ਹੋ। ਮੈਨੂੰ ਤੇ ਬਹੁਤ ਸੋਹਣਾ ਲੱਗਾ ਭੈਣ ਜੀ, ਮੈਂ ਲੈ ਕੇ ਆਈ ਹਾਂ, ਆਪਣੇ ਵਾਸਤੇ ਭੈਣ ਜੀ। ਕੋਈ ਨੀ ਭੈਣ ਜੀ, ਤੁਹਾਡੇ ਹਸਤੇ ਵੀ ਲੈ ਆਵਾਂਗੀ, ਮੈਂ ਇੱਕ।
ਹਾਂਜੀ, ਹਾਂਜੀ ਹੋਰ ਭੈਣ ਜੀ, ਸੁਣਾਓ।
ਬਸ ਭੈਣ ਜੀ, ਹੋਰ ਵੀ ਬੜਾ ਸਮਾਨ ਸੀ, ਉਹਨਾਂ ਕੋਲ, ਇੱਕ ਰਾਤੀ ਮੈਂ ਦੇਖਿਆ, ਉਹਨਾਂ ਨੇ ਮੈਨੂੰ ਇਡਲੀ ਮੇਕ ਕਰ ਦਿਖਾਇਆ, ਇਡਲੀ ਵਾਲਾ ਕੁੱਕਰ ਦਿਖਾਇਆ, ਬੜਾ ਸੋਹਣਾ ਲੱਗਾ ਮੈਨੂੰ ਉਹ। ਬਸ ਉਹ ਮੈਨੂੰ ਥੋੜਾ ਜਰਾ ਮਹਿੰਗਾ ਲੱਗਾ, ਉਹਨਾਂ ਨੇ ਮੈਨੂੰ ਕਿਆ ਦੋ ਹਜ਼ਾਰ ਤੱਕ ਆਂਦਾ ਵੇ, ਮੈਂ ਕਿਹਾ, ਚਲੋ ਕੋਈ ਨਹੀਂ।
ਅੱਛਾ- ਅੱਛਾ, ਨਹੀਂ ਪੈਂਦਾ। ਜੀ, ਇੰਨੇ ਮਹਿੰਗੇ ਸਮਾਨ ਹਾਂਜੀ।
ਕੰਦਾ ਕਿਹਾ ਸੀ, ਉਹਨਾਂ ਨੇ ਫੇਰ ਮੈਂ। ਕਿਹਾ ਚਲੋ, ਇਹਨਾ ਇਡਲੀਆਂ ਤੇ ਇੰਨੀਆਂ ਆਪਾਂ ਬਣਾਉਂਦੇ ਹੀ ਨਹੀਂ ਹੈਗੇ, ਹਾਂਜੀ।
ਅਸੀਂ ਬਣਾਉਂਦੇ ਹੈਗੇ ਹ, ਇਡਲੀ। ਸਾਡੇ ਮਤਲਬ ਭੈਣ ਜੀ, ਹੈਗੇ ਨੇ ਕੋਲ। ਹਾਂਜੀ, ਉਹ ਇੰਨੇ ਅੱਛੇ ਨੇ, ਕਿ ਸਾਨੂੰ ਉਹ ਆਪਣੇ ਓਵਨ ਦੇ ਵਿੱਚ ਹੀ ਬਣਾ ਦਿੰਦੇ ਨੇ।
ਅੱਛਾ- ਅੱਛਾ ਮੈਂ ਵੀ ਭੈਣ ਜੀ, ਓਵਨ ਵਿੱਚ ਹੀ ਬਣਾ ਲੈਂਦੀ ਹਾਂ ਫਟਾਫਟ ਇਡਲੀਆਂ। ਟਾਈਮ ਨਹੀਂ ਲੱਗਦਾ ਜ਼ਿਆਦਾ।
ਬਸ ਉਹ, ਸਾਡੇ ਨੂੰ ਉਹਨਾਂ ਕੋਲ ਬਣਵਾਉਂਦੇ ਨੇ। ਹਾਂਜੀ, ਹਾਂਜੀ ਵੈਸੇ ਮੈਂ। ਕਦੀ ਬਣਾਈ ਨੀ, ਭੈਣ ਜੀ, ਹੁਣ ਮੈਂ ਇਡਲੀਆਂ ਬਣਾਨੀਆਂ ਨੇ, ਉਹ ਕਿਸ ਤਰ੍ਹਾਂ ਬਣਾਵਾ ਫਿਰ ਮੈਂ?
ਬਸ ਭੈਣ ਜੀ, ਤੁਸੀਂ ਕੀ ਕਰਨਾ, ਇੱਕ ਚਮ ਇੱਕ ਕੌਲੀ ਲੈਣੀ ਏ ਦਹੀਂ
ਹਾਂਜੀ।
ਇਕ ਕੌਲੀ ਸੂਜੀ ਲੈਣੀ ਹੈ ਪਹਿਲੇ ਫਿਰ ਫਿਰ ਭਾਵੇਂ ਤੁਸੀਂ ਡੇਢ ਕੋਲੀ ਲੈਲੋ ਸੂਜੀ। ਉਹਦੇ ਵਿੱਚ ਤੁਸੀਂ ਇੱਕ ਕੌਲੀ ਪਾ ਲਓ ਦਹੀਂ। ਦਹੀਂ ਪਾ ਕੇ ਨਾ ਉਹਨੂੰ ਅੱਛੀ ਤਰ੍ਹਾਂ ਮਿਕਸ ਕਰੋ ਜੇ ਤੁਹਾਨੂੰ ਥੋੜਾ ਗਾੜੀ-ਗਾੜੀ ਲੱਗਦੀ ਏ ਥੋੜਾ ਜਾ ਪਾਣੀ ਪਾਂ ਲੋਂ ਹਲਕਾ ਜਾ ਜਾਂਦਾ ਪਾਣੀ ਨਿ ਪਾਂ ਨਾ ਹਲਕਾ ਜਾ ਪਾਣੀ ਪਾਓ ਥੋੜ੍ਹਾ ਬੈਟਰ ਜਿਹੜਾ ਹੁੰਦਾ ਨਾ ਉਹਨੂੰ ਬਿਲਕੁਲ ਸਮੂਥ ਕਰਲੋ ਜਿਵੇਂ ਸਮੂਥ ਬੈਟਰ ਹੁੰਦਾ ਨਾ ਗਾੜਾ ਨਾ ਹੋਏ ਬਿਲਕੁਲ ਸਮੂਥ ਹੋਏ ਬੀ ਸਾਚਿਆਂ ਚ ਪੈ ਜਾਏ ਉਹਦੇ 'ਚ ਜੇ ਤੁਸੀਂ ਤੁਹਾਨੂੰ ਅੱਛੀ ਲੱਗਦੀ ਹੈ ਥੋੜ੍ਹੀ ਜਿਹੀ ਰਾਈ ਥੋੜਾ ਪਾਂ ਲੋਂ ਥੋੜਾ ਨਮਕ ਪਾਂ ਲੋਂ। ਤੇ ਐਵੇਂ ਚੀਜ਼ਾਂ ਨਮਕ ਪਾ ਲਉ, ਕਾਲੀ ਮਿਰਚ ਪਾ ਲਉ ਤੇ
ਅ ਸ ਕਰ
ਬਸ ਇਹਹੀ ਪਾਉਣਾ ਤੇ ਆਪਣਾ, ਉਹਨੂੰ ਰੱਖ ਦਿਓ ਥੋੜ੍ਹੀ ਦੇਰ ਵਾਸਤੇ। ਹਾਂਜੀ, ਥੋੜ੍ਹੀ ਦੇਰ ਵਾਸਤੇ ਉਹਨੂੰ ਰੱਖ ਦਵੋ। ਉਸ ਤੋਂ ਬਾਅਦ ਜਦ ਜਿਸ ਟਾਈਮ ਤੁਸੀਂ ਬਣਾਉਣੀ ਹੈ ਨਾ ਹਾਂ, ਤੁਹਾਨੂੰ ਲੱਗਦਾ ਹੁਣ ਪਾਈ ਡਲੀਆ ਬਣਾਉਣੀ ਅਤੇ ਤੁਸੀਂ ਨਾ ਇਨੋ ਪਾ ਦਿਉ ਉਹਦੇ ਵਿੱਚ। ਇਨੋ ਪਾ ਕੇ ਵੀ ਥੋੜ੍ਹੀ ਦੇਰ ਇਹਨੂੰ ਮਿਕਸ ਕਰੋ। ਇਨੂੰ ਪਾਉਣ ਨਾਲ ਹੀਤੇ ਭੈਣ ਜਿ ਓਉਹ ਫੁੱਲਣਗੀਆਂ।
ਅੱਛਾ-ਅੱਛਾ।
ਇਨੋ ਬਗੈਰ ਫੁੱਲਣ ਗਿਆ ਨੀ ਨਾ ਭੈਣਜੀ ਇਡਲੀਆਂ ਜੇ ਤੁਸੀਂ ਇਨੋ ਨੀ ਪਾਣੀ ਤੁਸੀਂ ਬੇਟ
ਅੱਛਾ-ਅੱਛਾ, ਹਾਂਜੀ ਕੋਈ ਨੀ ਹਾਂਜੀ।
ਹਾਂਜੀ, ਇੱਕ ਵਾਰ ਬਣਾ ਕੇ ਦੇਖਣਾ ਬਹੁਤ ਅੱਛੀ ਬੰਦਿਆਂ ਨੇ ਭੈਣ ਜੀ ਇਡਲੀਆਂ।
ਤੁਸੀਂ ਨਾਲ ਕੀ ਬਣਾਉਂਦੇ ਹੋ ਇਡਲੀ ਨਾਲ?
ਭੈਣ ਜੀ ਇਡਲੀ ਨਾਲ ਤਾਂ ਸਾਂਬਰ ਹੀ ਬਣਾਉਂਦੇ ਹਾਂ ਆਪਾਂ।
ਅੱਛਾ, ਸਾਂਬਰ ਫਿਰ ਸਬਜ਼ੀਆਂ ਪਾਂਦੇ ਉਹ ਵਿੱਚ।
ਹਾਂਜੀ-ਹਾਂਜੀ, ਭੈਣ ਜੀ ਨਹੀਂ-ਨਹੀਂ ਵੈਸੇ ਨਹੀਂ ਬਣਾਉਂਦੀ ਮੈਂ। ਨਹੀਂ ਮੈਂ ਇਨਿਆਂ ਸਾਰੀਆਂ ਸਬਜ਼ੀਆਂ ਵੀ ਨੀ ਪਾਉਂਦੀ ਜੇ ਘਰ ਥੋੜ੍ਹਾ ਜਿਹਾ ਘੀਆ ਪਿਆਵੇ ਆਲੂ ਪਿਆਵੇ ਬਸ। ਇਹੀਓ ਪਾ ਲੈਂਦੀ ਹਾਂ ਘੀਆ, ਆਲੂ, ਪਿਆਜ਼, ਟਮਾਟਰ ਪਹਿਲੇ ਨੂੰ ਅੱਛੀ ਤਰ੍ਹਾਂ ਭੁੰਨ ਕੇ ਫਿਰ ਘੀਆ ਤੇ ਆਲੂ ਪਾ ਲੈਂਦੇ ਹਾਂ।
ਅੱਛਾ- ਅੱਛਾ। ਚਲੋ ਵਧੀਆ ਬਣ ਜਾਂਦੀ ਉਹਨ ਫਿਰ ਤੇ ਫਿਰ ਖੱ ਖਟੇ ਵਾਸਤੇ ਭੈਣਜੀ ਕੀ ਪਾਦੇ ਹੋ ਤੁਸੀਂ ਵਿੱਚ?
ਬਸ ਫੇਰ ਉਹ ਤੜਕਾ ਲਾਨਿਆ ਜਦੋਂ ਆਲੂ ਪਿਆਜ ਪਾ ਕੇ ਆਲੂ ਤੇ ਘੀਆ ਪਾ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਥੋੜ੍ਹਾ ਭੁੰਨੀਆਂ ਫਿਰ ਵਿੱਚ ਦਾਲ ਪਾ ਦਿੰਦੀ ਹਾਂ। ਫਿਰ ਦਾਲ ਪਾ ਕੇ ਸਿਟੀਆਂ ਦਵਾਉਦੀ ਹਾਂ। ਤਿੰਨ-ਚਾਰ ਸੀਟੀਆਂ ਚ ਦਾਲ ਹੋ ਜਾਂਦੀ ਹੈ ਫੇਰ ਮੈਂ ਨਾ ਇੱਕ ਪਾਸੇ ਇਮਲੀ ਘੋਲ ਕੇ ਰੱਖ ਲੈਂਦੀ ਹਾਂ ਭੈਣਜੀ, ਇਮਲੀ ਘੋਲ ਕੇ ਰੱਖ ਲੈਂਦੀ ਹਾਂ। ਤੇ ਉਹ ਵੀ ਥੋੜ੍ਹੀ ਸੋਫਟ ਹੋ ਜਾਂਦੀ ਇਮਲੀ ਉਹ ਇਮਲੀ ਦਾ ਪਾਣੀ ਮੈਂ ਉਹਦੇ ਵਿੱਚ ਪਾ ਦਿੰਦੀ ਹਾਂ। ਦਾਲ ਵਿੱਚ ਤੇ ਉਹ ਖੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਰਾਈ ਦਾ ਤੜਕਾ ਲਾ ਦਿੰਦੀ ਹਾਂ ਮੈਂ।
ਅੱਛਾ-ਅੱਛਾ ਬਹੁਤ ਟੇਸਟ ਬਣਦੀ ਹੋਣੀ ਹੈ ਤੇ ਫਿਰ
ਹੀਂਗ ਵਗ਼ੈਰਾ ਸਭ ਪਾ ਕੇ ਉਹਦਾ ਤੜਕਾ ਲਗਾਓ ਨਮਕ ਮਿਰਚ ਪਾਓ। ਦੇੇਖੋ ਤੁਸੀਂ ਇੰਨੀ ਸਵਾਦ ਬਣਨੀ ਹੈ ਦਾਲ ਤੇ ਨਾਲ ਬਣਾਓ। ਇਟਲਿਆ ਜਦੋਂ ਬਣਾਓਗੇ ਨਾ ਭੈਣ ਜੀ ਮੈਨੂੰ ਫੋਨ ਕਰ ਦੇਣਾ ਮੈਂ ਆ ਕੇ
ਹਾਂਜੀ ਹਾਂ ਨਾ ਜ਼ਰੂਰ ਭੈਣਜੀ ਤੁਸੀਂ ਕਿਉਂ ਨਹੀਂ ਤੁਸੀਂ ਮੈਨੂੰ ਪੂਰਾ ਦੱਸ ਦਿੱਤਾ ਹੋਆ ਕਿਸ ਤਰ੍ਹਾਂ ਬਣਨੀ ਏ ਤੇ ਮੈਂ ਹੁਣ ਇੰਝੇ ਹੀ ਬਣਾਵਾਂਗੀ ਮੈਂ ਹਾਂਜੀ ਆਣਾ ਜਰੂਰ
ਟੇਸਟੀ ਬਣਦੀ ਹੈ ਹਾਂਜੀ ਹਾਂਜੀ ਭੈਣ ਜੀ ਕਈ ਤੇ ਇਡਲੀ ਇਡਲੀਆਂ ਨਹੀਂ ਬਣਾਉਦੇ ਨਾਲ ਡੋਸੇ ਬਣਾ ਲੈਂਦੇ ਨੇ ਮੈਂ ਤੇ ਕਈ ਵਾਰ ਡੋਸੇ ਵੀ ਬਣਾ ਲੈਂਨੀ ਆ ਸਾਂਬਰ ਦੇ ਨਾਲ ਉਹ ਵੀ ਬਹੁਤ ਟੇਸਟੀ ਬਣਦੇ ਹਾਂਜੀ ਹਾਂਜੀ ਭੈਣ ਜੀ ਡੋਸਾ ਵੀ ਬਣਾ ਲੈਂਨੀ ਹਾਂ ਮੈਂ
ਸਾਨੂੰ ਤੇ ਜਾ ਨੀ ਹੈਗੀ ਕੋਈ ਭੈਣ ਜੀ ਦੇਖੋ ਸਾਡੇ ਤੇ ਬੱਚੇ ਸਿਰ ਖਾਂਦੇ ਨੇ ਬਣਾਉਣ ਵਾਸਤੇ ਸਾਨੂੰ ਜਾਚ ਨੀ ਹੈਗੀ ਅਸੀਂ ਫਿਰ ਬਾਜ਼ਾਰੋਂ ਹੀ ਲਿਆ ਕੇ ਖਾ ਲੈਂਦੇ ਹਾਂ।
ਨਹੀਂ ਨਹੀਂ ਬਜ਼ਾਰੋਂ ਕੋ ਲਿਆ ਕੇ ਖਾਣਾ ਤੁਸੀਂ ਤੁਸੀਂ ਡੋਸੇ ਘਰ ਬਣਾਓ ਡੋਸੇ ਦੀ ਵੀ ਐਵੇਂ ਦੀ ਰੈਸਪੀ ਹੈਗੀ ਕੋਈ ਇੰਨੀ ਮੈਂ ਉਹ ਨਹੀਂ ਹੈਗੀ। ਮੈਂ ਭੈਣ ਜੀ ਸੂਜੀ ਦੇ ਡੋਸੇ ਬਣਾਉਂਦੀ ਹਾਂ ਨਾ ਮੈਂ ਚਾਵਲਾਂ ਚੂਵਲਾਂ ਵਾਲੇ ਨਹੀਂ ਬਣਾਉਂਦੀ। ਉਹਦਾ ਤੇ ਬੜਾ ਰੋਲ ਹੈ। ਪੈਂਦਾ ਹਾਂਜੀ ਸੂਜੀ ਵਾਲੇ ਡੋਸੇ ਬਣਾਉਣੇ ਹਾਂਜੀ-ਹਾਂਜੀ ਭੈਨ ਜੀ, ਬਹੁਤ ਵਧੀਆ ਬਨਦੇ ਨੇਂ। ਵਈ ਤੁਸੀ ਸੂਜੀ ਲਵੋ। ਸੂਜੀ ਪਾਓ, ਓਹਨੀਂ ਦਹੀਂ ਪਾਓ।
ਅੱਛਾ ਜੀ
ਫੇਰ ਤੁਸੀ ਉਹਦੇ ਵਿੱਚ ਥੋੜਾ ਜਿਹਾ ਇੱਕ ਚਮਚ ਵੇਸਨ, ਔਰ ਇੱਕ ਚਮਚ ਆਟਾ ਪਾ ਲਓ।
ਅੱਛਾ, ਵੇਸਨ ਵੀ ਪਾਉਨਾ ਹੈ।
ਤੇ ਇੱਕ ਚਮਚ ਵੇਸਨ। ਤੇ ਇੱਕ ਚਮਚ ਹੀ ਆਟਾ, ਹਾਂਜੀ-ਹਾਂਜੀ।
ਤੇ ਬਸ ਉਹਨੂੰ ਤੁਸੀ ਘੋਲ ਲਓ ਅੱਛੀ ਤਰਾਂ। ਬਿਲਕੁਲ ਪਤਲਾ ਪਤਲਾ ਤਲਾ ਜਿਂਵੇਂ ਡੋਸੇ ਦਾ ਬੈਟਰ ਹੁੰਦਾ ਏ ਨਾ ਬਿਲਕੁਲ। ਪਤਲਾ-ਪਤਲਾ ਉਹਨੂੰ ਐਵੇਂ ਘੋਲ ਲੋ। ਤੇ ਫਿਰ ਜਦੋ ਤੁਸੀ ਬਨਾਉਨਾ ਹੈ, ਉਹਦੇ ਵਿੱਚ ਫਿਰ ਥੋੜੀ ਈਨੋ ਪਾ ਲਓ, ਨਹੀਂ ਤੇ ਬੇਕਿੰਗ ਸੋਡਾ ਤੁਸੀ ਉਹੀ ਗੱਲ ਏ ਜੇ। ਜੋ ਬੇਕ ਕਿੰਗ ਸੋਡਾ ਪਾਉਨਾ ਏ, ਤੁਸੀ ਬੇਕਿੰਗ ਸੋਡਾ ਪਾ ਲਉ। ਉਹ ਪਾ ਕੇ ਫਿਰ ਤੁਸੀ ਬਿਲਕੁਲ ਉਹਦੇ ਟ ਆਹ, ਮਿਕਸਚਰ ਨੂੰ ਉਹਦੇ ਦੇਖਨਾ ਏ ਬਿਲਕੁਲ ਪਤਲਾ ਏ ਨਾ। ਡੋਸੇ ਬਨਾਉਨ
ਅੱਛਾ ਅੱਛਾ।
ਹਾਂਜੀ-ਹਾਂਜੀ ਬਸ ਫਿਰ ਤੁਸੀ ਆਪਨਾ
ਬਹੁਤ ਐਕਸਪਰਟ ਉ ਸਮਾਨ ਬਨਾਉਨ ਚ ਭੈਨ ਜੀ। ਬਜਾਰ ਦੀ ਚੀਜ ਤੇ ਖਾਣ ਦੀ ਲੋੜ ਹੀ ਨੀ ਹੈਗੀ ਤੁਹਾਨੂੰ।
ਨਹੀਂ-ਨਹੀਂ, ਮੈਂ ਬਜਾਰੀ ਬੜਾ ਘੱਟ ਬਨਾਉਨੀਂ ਆਂ ਇਹ ਡੋਸੇ ਡੂਸੇ। ਮੈਂ ਤੇ ਘਰ ਹੀ ਬਨਾ ਲੈਨੀਂ ਹੁੰਨੀਂ ਹਾਂ, ਬਸ ਫਿਰ ਇੱਕ ਪਾਸੇ ਆਲੂ ਉਬਾਲੋ, ਆਲੂ ਉਬਲ ਜਾਨਗੇ ਤੇ ਪਿਆਜ ਕੱਟੋ। ਬਿਲਕੁਲ ਆਪਨਾ ਉਹਨਾਂ ਨੂੰ ਮੈਸ਼ ਕਰਕੇ। ਤੇ ਪਿਆਜ ਦਾ ਤੜਕਾ ਲਾਓ। ਹੀਂ ਉਹ ਪਾਓ ਹੀਂਗ ਪਾਓ, ਰਾਈ ਪਾਓ। ਸੁੱਕਾ ਧਨੀਆ ਓਹ ਸੋਰੀ, ਹਰਾ ਧਨੀਆ ਪਾਓ। ਮੈਸ਼ ਕਰੋ ਤੇ ਹਰਾ ਧਨੀਆ। ਆ ਕੜੀ ਪੱਤਾ ਇਹਦਾ-ਇਹਦਾ ਨਾਂ ਥੋੜਾ ਤੜਕਾ ਜਿਹਾ ਬਨਾ ਕੇ ਨਾ, ਤੇ ਆਲੂਆਂ ਨੂੰ ਮਿਕਸ ਕਰ ਲਉ। ਜੇ ਪਨੀਰ ਦੇ ਡੋਸੇ ਬਣਾਉਣੇ ਨੇਂ, ਤੇ ਆਲੂ ਰਹਿਨ ਦਿਉ। ਪਨੀਰ ਦਾ ਬਨਾ ਲਓ। ਪਨੀਰ ਨੂੰ ਕੱਦੂ ਕਸ ਕਰਨਾ ਪਏਗਾ।
ਅੱਛਾ ਜੀ!
ਹਾਂਜੀ-ਹਾਂਜੀ, ਬਸ ਤੁਸੀ ਜਿਹਦੇ ਡੋਸੇ ਬਣਾਉਨੇ ਨੇਂ, ਹਾਂ ਬਸ ਫਿਰ ਤੁਸੀ ਡੋਸੇ ਦਾ ਬੈਟਰ ਤਵੇ ਤੇ ਪਾਓ ਉਹਨੂੰ ਪੂਰਾ ਫੈਲਾ ਕੇ ਵਿੱਚ ਇਹੀਓ ਜੋ ਤੁਸੀ ਇਹ ਬਨਾਇਆ ਹੋਏਗਾ ਉਹ ਪਾਓ ਮਿਸ ਪਾ ਕੇ ਤੇ ਆਪਨਾ ਫੋ ਫੋਲਡ ਕਰ ਦੋ ਬੋਹਤ ਸਵਾਦ ਭੈਨ ਜੀ ਡੋਸੇ ਬਨਦੇ ਨੇ ਤੁਸੀ ਖਾਓ ਹਾਂਜੀ-ਹਾਂਜੀ ਭੈਨ ਜੀ, ਤਵਾ ਆਹ ਤਵਾ ਇਹਦਾ ਯਾਂ ਤੁਹਾਡੇ ਕੋਲ ਜੇ ਭਾਰਾ ਤ ਤਵਾ ਹੈਗਾ ਏ ਨਾ ਜੇ-ਜੇ ਤੁਹਾਡੇ ਕੋਲ ਭਾਰਾ ਤਵਾ ਏ ਥੋੜਾ
ਹਾਂਜੀ-ਹਾਂਜੀ।
ਬਨ ਜਾਂਦੇ ਨੇ ਤੇ ਫਿਰ ਬਜਾਰੋਂ ਡੋਸਾ ਤਵਾ ਮਿਲ ਜਾਂਦਾ ਵੇ ਤੁਸੀ ਡੋਸਾ ਤਵਾ ਲੈ ਆਓ ਡੋਸੇ ਤਵੇ ਆਹ ਡੋਸੇ ਵਾਲੇ ਤਵੇ ਤੇ ਬਨਾ ਲੋ ਚਲੋ ਭੈਨ ਜੀ ਠੀਕ ਏ ਮੈਂ ਤੁਹਾਨੂੰ ਫੋਨ ਕਰਾਂਗੀ ਫੇਰ। ਭੈਨ ਜੀ, ਠੀਕ ਏ ਭੈਨ ਜੀ।
ਠੀਕ ਹੈ ਭੈਨ ਜੀ।